ਹੈਲੋ, ਸਤਿ ਸ਼੍ਰੀ ਕਾਲ ਜੀ,
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ
ਔਰ ਕਿਦਾਂ,
ਵਧੀਆ ਜੀ, ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਤੁਸੀਂ ਦੱਸੋ?
ਬਸ ਵਧੀਆ ਨੇ, ਮੈਂ ਕਿਹਾ ਚਲੋ ਅ ਕਾਫੀ ਦਿਨ ਹੋ ਗਏ, ਤੁਹਾਡੇ ਨਾਲ ਗੱਲ ਨਹੀਂ ਹੋਈ ਮੈਂ ਕਿਹਾ ਚਲੋ ਫ਼ੋਨ ਕਰ ਲੈਂਣਾ ਏ ਤੇ, ਫਿਰ ਦੇਖਿਆ ਤੁਹਾਡਾ ਫ਼ੋਨ ਹੀ ਆ ਗਿਆ ਸੀ।
ਉਹ ਚੰਗੀ ਗੱਲ ਏ, ਤਾਂ ਫਿਰ ਤੁਸੀਂ ਸਾਨੂੰ ਯਾਦ ਕਰਦੇ ਸਾਂ ਅਸੀਂ ਤੁਹਾਨੂੰ ਯਾਦ ਕਰਦਾ ਪਏ।
ਹਾਂਜੀ-ਹਾਂਜੀ ਹੋਰ ਦੱਸੋ? ਹੋਰ ਹੋ ਹਾਂ ਬਸ, ਬਸ ਬੈਠੇ ਆ ਵੇਹਲੇ, ਤੁਸੀਂ ਦੱਸੋ, ਹੁਣ ਨਾਸ਼
ਤੇ ਤੁਸੀਂ ਸਟੱਡੀ ਨੀ ਕਰਦੇ, ਹਾਂ ਕਰ ਲਿਆ ਤੁਸੀਂ ਸਟੱਡੀ। ਕਹਿ ਨੀ ਕਰਦੇ।
ਹਾਂਜੀ, ਮੇਰੀ ਪਲੱਸ ਟੂ ਹੋ ਗਈ ਹੈ ਕੰਪਲੀਟ
ਅੱਛਾ ਕਿੱਥੋਂ, ਬਿਲੋਂਗ ਕਰਦੇ ਹੋ ਤੁਸੀਂ?
ਅਸੀਂ ਹਰਿਆਣੇ ਤੋਂ,
ਅੱਛਾ,
ਹਾਂ-ਹਾਂ ਹੋਰ ਦੱਸੋ ਬਸ ਸੋਚਿਆ ਹੋਇਆ ਹੁਣ, ਤੇ ਕੋਲੇਜ ਕੋਲੇਜ਼ ਚ ਐਡਮਿਸ਼ਨ ਲਿਆ ਆ, ਹਾਲੇ ਤਾਂ ਰਜਿਸਟ੍ਰੇਸ਼ਨ ਹੋ ਰਹੇ ਨੇ।
ਅੱਛਾ, ਹੁੰ ਤੇ ਕੋਈ ਵਰਕ ਵੁਰਕ ਨੀ ਕਰਦਾ? ਨਲਾਈਨ ਵਗੈਰਾ ਜੀਆ।
ਵਗੈਰਾ ਸਭ ਵਧੀਆ ਨੇ।
ਵਧੀਆ ਤੁਸੀਂ ਦੱਸੋ।
ਬਸ ਸਭ ਵਧੀਆ ਨੇ। ਅ ਗਰਮੀ ਬਹੁਤ ਹੀ ਹੋਈ। ਯਾ ਤੇ ਅਸੀਂ ਸੋਚ ਰਹੇ ਸੀ, ਕਿਤੇ ਜਾਣ ਦੀ ਅਤੇ ਅਸੀਂ ਪਰਸੋਂ ਚਲੇ ਗਏ ਸੀ। ਵੋਟਰ ਪਾਰਕ ਵੋਟਰ ਪਾਰਕ ਘੁੰਮ ਕੇ ਆਏ ਆਂ, ਅਸੀਂ ਉੱਥੇ ਠੰਡਾ-ਠੰਡਾ ਪਾਣੀ ਸੀ। ਅਸੀਂ ਵੇਖਿਆ।
ਤੁਹੀਂ ਵੋਟਰ ਪਾਰਕ ਗਏ ਸੀ। ਸਾਡੇ ਖੇਤਾਂ ਚ ਹੀ ਵੋਟਰ ਪਾਰਕ ਬਣਿਆ ਪਿਆ।
ਅੱਛਾ -ਅੱਛਾ
ਹਾਂ -ਹਾਂ
ਹਾਂਜੀ ਹੋਰ ਬਸ ਵਧੀਆ ਨੇ ਅਸੀਂ ਤੁਹਾਨੂੰ ਯਾਦ ਹੀ ਕਰ ਰਹੇ ਸੀ। ਫੇਰ ਦੇਖਿਆ, ਫਿਰ ਤੁਹਾਡਾ ਫੋਨ ਹੀ ਆ ਗਿਆ ਸੀ। ਮੈਂ ਕਿਹਾ ਚਲੋ ਗੱਲ ਕਰ ਲੈਂਣੇ ਆਂ। ਇੰਨੇ ਦਿਨ ਇੰਨਾ ਚਿਰ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ ਨਾ।
ਹੋਰ ਚੰਗੀ ਗੱਲ ਆ।
ਹਾਂਜੀ ਹੋਰ ਦੱਸੋ ਤੁਸੀ। ਤਾਡੀ ਸਟੱਡੀ ਵਗੈਰਾ ਕਿੱਦਾਂ ਚੱਲ ਰਹੀ ਹੈ।
ਮੇਰੇ ਵੀ ਹੂਣੇ ਹੁਣੇ ਪਲੱਸ ਟੂ ਹੋਈ ਆ।
ਅੱਛਾ ਅੱਛਾ ਅੱਛਾ ਅੱਛਾ ਕੇੜੇ ਕੋਲੇਜ ਲੈਣਾ ਏ। ਫਿਰ ਐਡਮਿਸ਼ਨ।
ਸਾਡਾ ਓਥੇ ਹੈਗਾ ਇੱਕ ਛਛਰੋਲੀ ਚ ਗ ਗੌਰਮੈਂਟ ਕੋਲੇਜ ਓਥੇ ਲੈਣਾ।
ਅੱਛਾ ਅੱਛਾ ਚਲੋ ਵਧੀਆ ਗੱਲ ਹੈ ਫੇਰ ਤੇ।
ਹੂੰ ਕਿਹੜੀ ਸਟੀਮ ਸੀ ਤੁਹਾਡੇ ਕੋਲ।
ਮੇਰੇ ਕੋਲ ਹਿਊਮੈਨਿਟੀਜ਼ ਸੀ।
ਓ
ਹੂਂ। ਤੇ ਫੈਰ ਕੀ ਸੋਚਿਆ ਹੋਇਆ। ਅੱਗੇ ਵਾਸਤੇ ਕੀ ਕਰਨਾ ਐ ਮਤਲਬ।
ਏਈ ਸੋਚਦੇ ਪਏ ਜਿਹਦੇ ਚ ਨੰਬਰ ਪੈ ਜੇ ਸੋਚਿਆ ਤਾਂ ਆਪਾਂ ਬੀਸੀ ਏ ਤੇ ਬੀਕੋਮ ਆ ਹੁਣ ਵੇਖੋ ਕਿਦੇ ਚ ਨੰਬਰ ਪੈਂਦਾ। ਕੀ ਕਰਨਾ ਉਹ ਤਾਂ ਵਾਹਿਗੁਰੂ ਜਾਣਦੇ ਨੇ।
ਹਾਂਜੀ ਹਾਂਜੀ ਏਹ ਤਾਂ ਹੈ। ਹੋਰ ਦੱਸੋ।
ਹੋਰ ਤੁੂਹੀ ਕੀ ਕਰਨਾ ਅੱਗੇ।
ਦੇਖਦੇ ਹਾਂ ਸੋਚ ਗੌਰਮੈਂਟ ਜੋਬ ਦੀ ਤਿਆਰੀ ਕਰਾਂਗੇ।
ਗਵਰਮੈਂਟ ਜੋਬ ਚ ਕੀ ਕਰਨਾ? ਯੂ ਪੀ ਐਸ ਸੀ? ਤੇ ਸੀਰੀਅਲ
ਦੇਖਾਂਗੇ। ਹਾਲੇ ਕ ਏਨਾ ਤਾਂ ਡੀਪਲੀ ਅਸੀ ਕਦੇ ਸੋਚਿਆ ਨੀ। ਤੇ ਵੇਖਦੇ ਹਾਂ
ਸੋਚਣਾ ਤਾਂ ਪਊਗਾ। ਹੁਣ ਤਾਂ ਫਿਊਚਰ ਬਣਾ ਨਾ
ਹਂਜੀ-ਹਂਜੀ। ਐ ਤਾਂ ਹੈ। ਚਲੋ, ਵੇਖਦੇ ਹਾਂ।
ਹੋਰ ਤੁਸੀ ਤੁਸੀ ਦੱਸੋ। ਤੁਸੀ ਕੀ ਸੋਚਿਆ ਹੋਇਐ ਅੱਗੇ ਵਾਸ ਤੇ, ਤੁਸੀ ਕੀ ਕਰਨੈ?
ਬੀਕੋਮ ਸੋਚਦੇ ਪਏ ਆ। ਤੇ ਕੋਈ ਬੈਂਕਿੰਗ ਲਾਈਨ ਚ ਜੋਬ ਮਿਲ ਜੂ, ਵਧੀਆ। ਅਪਣੀ ਜਿੰਦਗੀ ਕੱਟ ਜੂਗੀ।
ਹਾਂਜੀ -ਹਾਂਜੀ, ਇਹ ਤਾਂ ਹੈ। ਹੋਰ ਦੱਸੋ?
ਹੋਰ ਸਭ ਵਧੀਆ ਕਦੋਂ ਦਾ ਕੀਤਾ ਓਆ। ਹੁਣ ਤਾਂ ਦੂਜੀ ਵਾਰ ਖਾਣ ਦਾ ਮੌਕਾ ਹੈ ਆਗਿਆ।
ਅੱਛਾ-ਅੱਛਾ ਚਲੋ ਵਧੀਆ ਗੱਲ‌ਐ ਫੇਰ ਤੇ
ਉਹ ਹਰਿਆ-ਹਰਿਆਣਾ ਚੋਂ ਕਿੱਥੇ ਤੁਹੀ।
ਹਰਿਆਣਾ, ਅੰਬਾਲਾ ਤੋਂ।
ਅੰਬਾਲਾ ਤੋਂ? ਐ ਤਾ ਸਾਡੇ ਨੇੜੇ ਪੈਂਦਾ। ਹੋਰ ਆਇਓ, ਫਿਰ ਕਦੇ ਯਮੁਨਾਾਨਗਰ ਘੁਮਾਇਗਾਂ। ਤਾਣੁ
ਹਾਂਜੀ, ਹਾਂਜੀ, ਜ਼ਰੂਰ ਆਵਾਂਗੇ ਜ਼ਰੂਰ।
ਹਂਜੀ?
ਬਦੇ ਡੇਟ ਕੀ ਹੈ, ਤੁਹਾਡੀ?
ਉਹ ਫੇਰ ਕਦੀ ਦੱਸਾਂਗੇ ਤੁਹਾਨੂੰ।
ਕਿਉਂ ਹੁਣ ਯਾਦ ਨੀ ਆ ਤੁਹਾਨੂੰ।
ਨਹੀਂ ਨਹੀਂ। ਦੋ ਹਜ਼ਾਰ ਸੱਤ ਤੱਕ ਈ ।
ਦੋ ਹਜ਼ਾਰ ਸੱਤ ਹੈਗੀ ਏ
ਹੂ ਹੂ
ਹੋਰ ਦੱਸੋ ਤੁਸੀਂ ਕੀ ਕਰ ਰਹੇ ਸੀ ਕਿਤੇ ਘੁੰਮਣ ਵਗੈਰਾ ਦਾ ਪਲੈਨ ਨਹੀਂ ਬਣਾਇਆ ਤੁਸੀਂ।
ਘੁੰਮਦੇ ਹੀ ਪਏ ਆਂ ਆਪਾਂ ਯੂਪੀ ਉੱਤਰ ਪ੍ਰਦੇਸ਼ ਯਮੁਨਾਨਗਰ ਹਰਿਆਣਿਆਂ ਤੋਂ।
ਅੱਛਾ ਅੱਛਾ ਚਲੋ ਵਧੀਆ ਗੱਲ ਏ ਗਰਮੀਆਂ ਦੇ ਮਜ਼ੇ ਲੋ ਉੱਥੇ ਗਰਮੀ ਮੌਸਮ ਕਿੱਦਾਂ ਦਾ ਮਤਲਬ ਉੱਥੇ ਮੌਸਮ ਕਿੱਦਾਂ ਦਾ ਉੱਥੇ। ਹੈਲੋ। ਹੈਲੋ।
ਮੈਂ ਕਿਹਾ ਤੁਸੀਂ ਨੀ ਗਏ ਕਿੱਥੇ ਘੁੰਮਣ। ਹੁਣ ਤਾਂ ਬਹੁਤ ਵਧੀਆ ਐਥੇ ਮੀਂਹ ਪੈਂਦਾ ਪਿਆ
ਅੱਛਾ ਮੀਂਹ ਪੈ ਰਿਹਾ ਇੱਥੇ ਵੀ ਸਵੇਰੇ ਪੈ ਪਿਆ ਸੀ ਮੀਂਹ ਦੋ ਘੰਟੇ ਪਿਆ ਤੇ ਫਿਰ ਥੋੜ੍ਹੇ ਚਿਰ ਬਾਅਦ ਮੀਂਹ ਬੰਦ ਹੋ ਗਿਆ ਸੀ। ਤੇ ਹੁਣ ਮੌਸਮ ਵਧੀਆ ਹੋਇਆ। ਐਥੇ ਹਵਾ ਚੱਲ ਰਹੀ ਏ ।ਨਾ ਧੁੱਪ ਏ, ਨਾ ਗਰਮੀ, ਮਤਲਬ ਵਧੀਆ ਮੌਸਮ ਹੋਇਆ। ਜੀਅ ਲੱਗ ਰਿਹਾ, ਮਤਲਬ।
ਐਥੇ ਵੀ ਜੀ ਤਾਂ ਲੱਗ, ਇੱਥੇ ਵੀ ਲੱਗਦਾ ਪਿਆ ਪਰ ਇੱਥੇ ਹੁਣ ਪੈ ਰਿਹਾ ਮੀਂਹ।ਹੋ ਗਏ ਤਿੰਨ-ਚਾਰ ਘੰਟੇ ਲਗਾਤਾਰ ਪੈਂਦਾ ਪਿਆ ਤੇ ਸਟ੍ਰੋਮ ਵੀ ਆਏ ਸੀ ਸਵੇਰੇ।ਬੜਾ ਤਗੜਾ ਸਟ੍ਰੋਮ ਸੀ।ਵੀਰਾ ਇੱਥੇ ਤਾਂ ਪੇੜ ਉਖੜ ਗਏ।
ਐਥੇ ਵੀ ਸਵੇਰੇ ਪਏ ਸੀ। ਓਲੇ ਤੇ ਅਸੀਂ, ਮਤਲਬ ਅਸੀਂ ਤੇ ਛੱਤ ਦੇ ਉੱਤੇ ਨਾ ਕੱਪੜੇ ਪਾਏ ਹੋਏ ਸੀ ਤੇ ਅਸੀਂ ਵੇਖਯਾ ਕੇ ਓਲੇ ਪੈ ਰਹੇ ਨੇ। ਤੇ ਅਸੀਂ ਜਲਦੀ-ਜਲਦੀ ਫਟਾਫਟ ਉੱਥੇ ਛੱਤ ਤੇ ਗਏ। ਅ ਕੱਪੜੇ ਲਾਣ ਤੇ ਅਸੀਂ ਨੀਚੇ ਲੈ ਕੇ ਆ ਗਏ ਕੱਪੜੇ।
ਹੋਰ ਦੱਸੋ ਤੁਸੀਂ? ਤੁਹਾਡੇ ਗੁਆਂਢ 'ਚ ਕਿਦਾ ਨੇ ਤੁਹਾਡੇ ਗਵਾਂਡ ਕੀ ਕਰ ਰਹੇ ਨੇ?
ਕੁੱਛ ਵੀ ਨੀ ਵੇ ਵੇਲੇ ਬੈਠੇ ਸਾਡੇ ਇੱਥੇ ਕੇੜਾ ਕਿਸੇ ਨੂੰ ਕੇਹੜਾ ਕੰਮ ਹੁੰਦਾ
ਹਾਂਅ, ਇਹ ਤਾਂ ਹੈ।
ਇੱਥੇ ਹੁਣ ਖ-ਖੇਤੀ ਦਾ ਟਾਈਮ ਨੀ ਆਏਗਾ ਨਾ।
ਹਾਂ-ਹਾਂ, ਇਹ ਤਾਂ ਹੈ। ਕਿਸਬਸ ਕੋਈ ਕਿਸੇ ਨਾਲ ਮਤਲਬ ਨੀ ਰੱਖਦਾ।ਆਪਣੇ ਮਤਲਬ ਵਾਸਤੇ ਕਰਦਾ ਕੋਈ, ਹਨਾ।
ਹੋਰ, ਜ਼ਮਾਨਾ ਹੀ ਬੇਕਾਰ ਚੱਲਦਾ ਪਿਆ ਹੁਣ ਤਾ।
ਹਮ, ਹੋਰ ਦੱਸੋ? ਕੀ ਸੋਚਿਆ ਦੁਪਹਿਰ ਦਾ ਕੀ ਖਾਓਗੇ?
ਹੁਣ ਇੱਥੇ ਵੇਖਦੇ ਆ। ਕੀ ਬਣੂਗਾ? ਦੇੇਖਦੇ ਆ ਕੀ ਬਣੂਗਾ ਤੇ ਕੀ ਖਾਣਗੇ?
ਹੂੰ ਗਰਮੀ 'ਚ ਵੈਸੇ ਬਣਾਣ ਦਾ ਹੀ ਚੱਕ ਕਰਿਆ ਗਿਆ।
ਤੁਹੀ
ਬਸ ਵਧੀਆ ਜੀ, ਹੁਣ ਤੁਸੀਂ ਦੱਸੋ?
ਵਧੀਆ, ਸਭ ਵਧੀਆ ਜੀ।
ਕਿਤੇ ਘੁੰਮਣ ਨੀ ਗਏ?
ਘੁੰਮਣ ਤਾਂ ਗਏ ਆ ਆਪਾਂ ਯਾਰ।
ਅੱਛਾ-ਅੱਛਾ।
ਵੈਸੇ ਇੱਕ ਗੱਲ ਆ, ਇੱਥੇ ਆਜ ਨਾ ਬੜਾ ਜੀਅ ਲੱਗਦਾ ਪਿਆ।
ਅੱਛਾ- ਅੱਛਾ।
ਐਥੇ ਮਤਲਬ ਬੋਤ ਬਡੀਆ ਮੌਸਮ ਹੋਇਆ। ਕਿਆ ਦੂ?
ਹਮ, ਹਮ, ਹਮ।
ਹੋਰ ਜਿਹੜੇ ਪੰਜ ਕੀ ਜੇੜੇ ਪੰਛੀ ਜਗਾਦਰੀ ਚ ਯਮੁਨਾ ਨਗਰ 'ਚ ਸ਼ਹਿਰ ਦੇ ਏਰੀਏ 'ਚ ਵੇਖਣ ਨੂੰ ਨਹੀਂ ਮਿਲਦੇ ਨਾ, ਇੱਥੇ ਸਾਰੇ ਵੇਖਣ ਨੂੰ ਮਿਲਦੇ ਨੇ, ਬਹੁਤ ਵਧੀਆ ਜੀ ਲੱਗਦਾ ਪਿਆ ਇੱਥੇ।
ਹਾਂ, ਹਾਂ, ਐ ਤਾਂ ਹੈ।
ਕੱਲ, ਕੱਲ ਸਵੇਰੇ ਦੀ ਗੱਲ ਹੈ ਐਥੇ ਨਾ ਕੱਲ ਕੱਲ ਸਵੇਰ ਦੀ ਗੱਲ ਮੈਂ ਕਿਹਾ ਮੈਂ ਕੋਠ ਠੇ ਤੇ ਚੜੀ ਦੀ ਤੇ ਵੇਖਿਆ, ਅਹ ਮੋਰ ਨੱਚਦੇ ਪਏ ਸੀ।
ਅੱਛਾ -ਅੱਛਾ।
ਐ ਸਾਰੇ ਵਿਯੂ ਸਾਨੂੰ ਸਿਰਫ ਪੀ ਚਰਾਂ 'ਚ ਵੇਖਣ ਨੂ ਮਿਲਦੇ ਹਾਂ, ਪੀਚਰਾਂ ਨੂੰ ਵੇਖਣ 'ਚ ਮਿਲਦੇ ਆ ਖਾਲੀ ।
ਤੇ ਅਸੀਂ ਮਤਲਬ ਖੁਦ ਵੇਖ ਲਿਆ ਅਪਣੀਆਂ ਅੱਖਾਂ ਨਾਲ। ਤੇ ਉਹ ਓਹ ਤੋਂ ਵਧੀਆ ਫੇਰ ਉਹਤੋਂ ਵਧੀਆ ਫਿਰ ਨੇਚਰ ਕੀ ਕਰ ਸਕਦਾ?
ਸਹੀ ਬਾਤ ਐ।
ਹਮ। ਹੋਰ ਦੱਸੋ? ਬਸ ਵਧੀਆ ਨੇ ਸਾਡੇ ਘਰ ਵੀ, ਸਾਡੇ ਘਰ ਵੀ ਰਿਸ਼- ਤੇਦਾਰ ਆਏ ਹੋਏ ਸੀ, ਅਸੀਂ ਉਹਨਾਂ ਦੀ ਖਾਤਿਰ ਪਾਣੀ ਚ ਲੱਗੇ- ਲੱਗੇ ਹੋਏ ਸੀ।
ਰਿਸ਼ਤੇਦਾਰ ਕਿਹੜੇ ਫੁਪਾ ਫੁਫੜ ਆਏ ਹੋਨ ਕੇ?
ਨਹੀਂ- ਨਹੀਂ ਅ ਸਾਡੇ ਉੱਥੇ ਪੰਜਾਬੋ ਪੰਜਾਬ ਤੋਂ ਆਏ ਸੀ। ਪੰਜਾਬੀ ਆਏ ਹੋਏ ਨੇ ਸਾਡੇ ਘਰ।
ਔ ਉੱਥੇ ਲੱਗੇ ਪਏ ਔ ਤੁਹੀ।
ਹਾਂਜੀ, ਹਾਂਜੀ- ਹਾਂਜੀ।
ਇੱਕ ਗੱਲ ਦੱਸੋ ਜਦੋਂ ਤੁਹਾਡੇ- ਰਿਸ਼ਤੇਦਾਰ ਆਉਂਦੇ ਨੇ ਤੁਹਾਨੂੰ ਵਧੀਆ ਲੱਗਦਾ ਬੇਕਾਰ ਲੱਗਦਾ?
ਨਹੀਂ ਸਾਨੂੰ ਬਹੁਤ ਵਧੀਆ ਲੱਗਦਾ, ਮਤਲਬ ਕੀ ਸਾਨੂੰ ਖੁਸ਼ੀ ਹੁੰਦੀ ਹੈ, ਕੀ ਕੋਈ ਆਇਆ ਘਰ ਸਾਡੇ।
ਖੁਸ਼ੀ ਤਾਂ ਹੁੰਦੀ ਹੈ ਸਾਨੂੰ ਪਰ ਜਦ ਖੁਸ਼ੀ ਤਾਂ ਹੁੰਦੀ ਹੈ ਸਾਨੂੰ ਪਰ ਜਦੋਂ ਉਹਨਾਂ ਦੇ ਜਵਾਕ ਕਰਕੇ ਮਤਲਬ ਊਰ ਜਿਵੇਂਦੀ ਦੀਆਂ ਗੱਲਾਂ ਕਰਦੇ ਨੇ ਨਾ, ਜੀ ਕਰਦਾ ਕੋਨੇ ਚ ਲਗਾ ਲੇਜਾ ਕੇ ਮਾਰਾ ਸਾਰਆ ਨੂੰ।
ਹਾਂ ਇਹ ਤਾਂ ਹੈ। ਬਸ ਜਵਾਕ ਏਦਾਂ ਦੇ ਹੀ ਹੁੰਦੇ ਨੇ, ਕੀ ਜਵਾਕ ਮਤਲਬ ਜਦ ਤੱਕ ਉਹ ਆਪਣੀ ਮਰਜ਼ੀ ਕਰਦੇ ਨੇ ਮਤਲਬ ਮਰਜ਼ੀ ਦੇ ਮਾਲਕ।
ਸਹੀ ਗੱਲ ਆ, ਸਾਡੇ ਵੇਲੇ ਵੇਖੋ ਜਵਾਕ ਅਸੀਂ ਕਿਸੇ ਦੇ ਘਰ ਜਾਂਦੇ ਨੇ ਆਰਾਮ ਨਾਲ ਬੈ ਜਾਂਦੇ ਨੇ, ਐ ਆਂਦੇ ਨੇ ਤਾਂ ਤੂਫਾਨ ਮ ਤਾ ਦਿੰਦੇ ਨੇ।
ਹਾਂ, ਤੇ ਬੱਚਿਆਂ ਦਾ ਏਦਾਂ ਦਾ ਈ ਪਤਾ ਲੱਗਦਾ ਐਥੇ।
ਸਈ ਗਾੱਲ ਆ।
ਹੋਰ ਦੱਸੋ? ਤੁਸੀਂ, ਕੀ ਕਰ ਰੇ ਸੀ?
ਹੋਰ ਸਭ ਵਧੀਆ, ਕੁਛ ਨੀ ਵੇਲੇ ਬੈਠੇ ਹਾਂ ਆਪਾਂ ਐਥੇ ਕਿਤੇ ਘੁੰਮਣ ਤਾਂ ਜਾ ਨੀ ਸਕਦੇ ਹੁਣ ਮੀਂ ਪੈਂਦਾ ਪਿਆ ਐਥੇ।
ਹੂੰ- ਹੂੰ ਚਲੋ। ਮੈਂ ਤਅ ਹੋ- ਚਲੋ ਫੇਰ ਨਾ ਮੈਂ, ਮੈਂ ਤਾਨੂੰ ਦੱਸਦਾ ਵਾਂ ਕਿ ਕਦੋਂ ਫੇਰ ਮੈਂ ਫਰੀ ਹੋਵਾਂਗਾ, ਤੇ ਮੈਂ ਤਾਨੂੰ ਬਾਦ ਚ ਕੋਲ ਕਰਦਾ ਵਾਂ ਠੀਕ ਆ।
ਠੀਕ ਆ। ਕਰ ਲਿਓ ਪਰ ਜ਼ਰੂਰ।
ਹਾਂਜੀ- ਹਾਂਜੀ ਜ਼ਰੂਰ ਕਰਾਂਗੇ, ਠੀਕ ਹੈ ਜੀ ਸਤ ਸ਼੍ਰੀ ਅਕਾਲ ਜੀ।
ਸਤ ਸ਼੍ਰੀ ਅਕਾਲ ਜੀ।
ਠੀਕ, ਹੈ ਜੀ।